ਸਸ
ਸਸ ਸ਼੍ਰੀ ਕਾਲ ਭਾਜੀ ਹੋਰ ਠੀਕ ਹੋ ਜੀ।
ਵਧੀਆ ਤੁਸੀਂ ਸੁਨਾਓ?
ਬਸ ਵਧੀਆ ਭਾਜੀ। ਹੋਰ ਕੀ ਕਰ ਰਏ ੳ?
ਕੁੱਛ ਨੀ ਬਸ ਬੈਠਾ ਹਾਂ।
ਅੱਛਾ-ਅੱਛਾ। ਭਾਜੀ ਮੈਂ ਤੁਹਾਡੇ ਕੋਲ ਇੱਕ ਗੱਲ ਪੁੱਛਨੀ ਸੀ। ਅ ਮੈਂ ਨਾ ਅ ਮੇਰੇ ਨਾ ਫੋਨ ਨਾ ਖ਼ਰਾਬ ਹੋ ਰਿਆ ਸੀ ਤੇ ਮੈਂ ਸੋਚ ਰਈ ਸੀ ਮੈਂ ਇੱਕ ਨਵਾਂ ਮੋਬਾਇਲ ਫੋਨ ਲੈਲਾ। ਤੇ ਤੁਸੀਂ ਥੋੜਾ ਜੇਆ ਮੈਨੂੰ ਦੱਸ ਸਕਦੇ ਹੋ ਬੀ ਮੈਂ ਕੇੜਾ ਫੋਨ ਲਵਾਂ?
ਤੁਹਾਡੇ ਕੋਲ ਹੁਨ ਕੇੜੀ ਕੰਪਨੀ ਦਾ ਮੋਬਾਇਲ ਐ।
ਮੇਰੇ ਕੋਲ ਹੁਨ ੳਪੋ ਦਾ ਹੈਗੈ।
ਤੁਸੀਂ ਮਤਲੱਬ ਐਹੀ ਕੰਪਨੀ ਲੈਨੀ ਏ ਕੋਈ ਹੋਰ ਕੰਪਨੀ ਲੈਨੀ ਏ ਵੈੇਸੇ।
ਨਈ ਦੇਖੋ ਹੁਨ ਜੇੜਾ ਮੈਂ ਯੂਜ਼ ਕਰ ਰਈ ਸੀ ਨਾ, ਮੇਰੇ ਨਾ ਬੱਚੇ ਬੜਾ ਫ਼ੋਨ ਚਲਾਨਦੇ ਨੇ।
ਅੱਛਾ ਜੀ।
ਸਕੂਲ ਦਾ ਕੰਮ ਵੀ ਫੋਨਾਂ ਵਿੱਚ ਈ ਆਂਦਾ ਏ ਤੇ ਬੱਚੇ ਮੋਬਾਈਲ ਲੈ ਲੈਂਦੇ ਨੇ। ਤੇ ਕੈਂਦੇ ਨੇ ਕੀ ਅਸੀਂ ਤੇ ਕੰਮ ਦੇਖ ਰਹੇ ਆਂ ਪਰ ਤੁਆਨੂੰ ਪਤਾ ਅੱਜ ਕੱਲ੍ਹ ਦੇ ਬੱਚੇ ਫੋਨ ਚਲਾਨਾ ਈ ਲੱਗ ਜਾਂਦੇ ਨੇ।
ਹਾਂਜੀ ਬੱਚੇ ਗੇਮਾਂ ਡਾਊਨਲੋਡ ਕਰ ਲੈਂਦੇ ਨੇ ਗੇਮਾਂ ਖੇਡਦੇ ਰੈਂਦੇ ਨੇ ਉਈ ਫੋਨ ਦੀ ਸਾਰੀ ਬੈਟਰੀ ਖਰਾਬ ਹੁੰਦੀ ਏ ਸਾਰੀ।
ਉਈ ਤੇ ਨਾ ਗੇਮਾਂ ਏਨੀਆਂ ਗੇਮਾਂ।
ਸਾਡੇ ਘਰ ਆਂਦੇ ਨੇ ਰਿਸ਼ਤੇਦਾਰ ਦੇ ਬੱਚੇ ਕੈਂਦੇ ਨੇ ਦੋ ਮਿੰਟ ਫੋਨ ਦੇ ਦੋ, ਮੇਰੇ ਮੋਬਾਇਲ ਚੱ ਤਾਂ ਗੇਂਮ ਹੁੰਦੀ ਨੀ। ਉ ਪਤਾ ਨੀ ਗੇਮ ਡਾਊਨਲੋਡ ਕਰਦੇ ਨੇ ਖੇਡਦੇ ਨੇ ਫੇਰ ਡਿਲੀਟ ਕਰਦੇ ਨੇ। ਮੇਰਾ ਫੋਨ ਇੰਨਾ ਹੀਟ ਹੁੰਦਾ ਨਾ ਬਾਦ ਚੋਂ, ਸਾਰਾ ਕੰਮ ਮੋਬਾਇਲ ਆਂਦੈ ਇੰਨੀ ਦਿੱਕਤ ਆਂਦੀ ਏ ਫੇਰ, ਉ ਫੇਰ ਫੋਨ ਲਲੋ ਉਨਾਂ ਕੋਲੋਂ ਫੇਰ ਰੋਂਦੇ ਨੇ ਬੱਚੇ।
ਉਈ ਤੇ ਨਾ, ਹਾਂ ਅਸੀਂ ਵੀ ਹੁਨ ਮੈਂ ਵੀ ਹੁਨ ਫੋਨ ਮੰਗਿਆ ਤੇ ਦੇਖਿਆ ਇੰਨੇ ਗੇਮਾਂ ਡਾਊਨਲੋਡ ਕੀਤੀਆਂ ਹੋਈਆਂ ਕੀਤੀਆ ਹੋਇਆ ਨੇ ਇੰਨੀਆਂ ਗੇਮਾਂ ਡਾਊਨਲੋਡ ਪਾਂਦੇ ਪਤਾ ਨੀ ਪੰਜ ਛੇ ਤੇ ਉ ਅੱਜ ਕੱਲ ਬੈਟਬੋਲ ਜੇੜੀਆਂ ਚਲੀਆਂ ਨੇ ਉ ਵਾਲੀ ਡਾਊਨਲੋਡ ਕੀਤੀਆਂ ਹੋਈਆਂ ਉਨਾਂ ਨੇ, ਉਸ ਤੋਂ ਬਾਦ ਜੇੜੀ
ਆਂਦੀਆਂ ਨੇ ਏਕ-ਏਕ ਜੀਵੀ ਦੀ ਤਾਂ ਗੇਮ ਨੇ ਅੱਜ ਕੱਲ੍ਹ।
ਹੋਰ ਫੋਨ ਵਿੱਚ ਇੰਨਾ ਹੈਂਗ ਹੋਨ ਲੱਗਿਆ ਕੁਛ ਵੀ ਚਲਾਨ ਦੇਖਨ ਦੇਖਨ ਤੋਂ ਪਹਿਲਾਂ ਘੰਟਾ ਘੰਟਾ ਤੇ ਸਾਨੂੰ ਓਨ ਕਰਨ ਚ ਲੱਗ ਜਾਂਦਾ ਫੋਨ। ੳਨ ਈ ਨੀ ਹੁੰਦਾ ਹੁਨ ਦੇਖੋ ਸੁ ਸੁੱਖ ਦੁੱਖ ਹੁੰਦਾ ਕਿਸੇ ਨੂੰ ਫੋਨ ਕਰਨਾ ਹੁੰਦਾ ਤੇ ਦੇਖੋ ਫੋਨ ਜੇ ਕੋਈ ਦੂਰ ਬੈਠਾ ਤੇ ਅਪਾਂ ਫੋਨ ਤੇ ਈ ਗੱਲ ਕਰ ਸਕਦੇ ਆ ਨਾ। ਉਹ ਵੀ ਦੇਖੋ ਚਲੋ ਫ਼ੋਨ ਏਦਾਂ ਕਹਿੰਨੇ ਆ ਕਿ ਆਪਾਂ ਚਲੋ ਵਧੀਆ ਵੀ ਆ ਫੋਨ ਬਟ ਇਹ ਹੈ ਬੱਚੇਆਂ ਵਾਸਤੇ ਨੁਕਸਾਨ ਹੈ ਅੱਖਾਂ ਚ ਚਸ਼ਮਾ ਇੰਨੇ ਮੋਟੇ ਮੋਟੇ ਚਸ਼ਮੇ ਲੱਗੇ ਹੋਏ ਨੇ। ਬੱਚੇਆਂ ਨੂੰ ਜਿੰਨਾ ਮਰਜ਼ੀ ਮਨਾ ਕਰ ਲੋ ਫੇਰ ਵੀ ਇਹ ਸੁਨਦੇ ਤੇ ਹੈ ਨੀ।
ਗਲਤੀਆਂ ਵੀ ਸਾਰੀ ਆਪਣੀਆਂ ਨੇ ਬੱਚਿਆਂ ਨੂੰ ਛੋਟੇ ਹੁੰਦੇ ਮੋਬਾਇਲ ਦੇ ਦੇਨੇ ਆ ਅਸੀਂ।
ਉਹ ਉਸ ਟਾਈਮ ਉਸ ਟਾਈਮ ਤੇ ਏਦਾ ਹੁੰਦਾ ਸੀ ਨਾ ਬੀ ਬੱਚੇ ਹੁਨ ਜਿੱਦ ਕਰ ਰਏ ਨੇ ਨਹੀਂ ਤੇ ਫੇਰ ਘਰ ਤੁਹਾਨੂੰ ਪਤਾ ਫੇਰ ਤੇ ਫੇ ਉਹ ਪੈ ਜਾਂਦਾ ਕਿ ਨਾ ਮੈਂ ਰੋਣਾ ਸ਼ੁਰੂ ਫੇਰ ਸਾਰੇ ਘਰਦੇ ਗੁੱਸਾ ਕਰਦ ਦਿਨ ਇੰਨਾ ਰੋਲਾ ਪਾਇਆ ਹੋਇਆ।
ਹਾਂ ਕਿ ਦੱਸ ਮਿੰਟ ਦੇ ਦੇ ਕੁਛ ਨੀ ਹੁੰਦਾ ਉਹ ਦੱਸ ਮਿੰਟ ਕਰਦੇ ਕਰਦੇ ਇਕ ਘੰਟਾ ਦੋ ਘੰਟੇ ਪਤਾ ਨਹੀਂ ਚੱਲਦਾ ਫੇਰ।
ਹੁ ਤਾਂ ਫੇਰ ਦੇਣਾ ਤ ਪੈਂਥ ਇਚ ਜਿੰਨੇ ਮਰਜ਼ੀ ਮੈਂ ਤੇ ਹੁਨ ਜਿਹੜਾ ਅਪਨਾ ਲੱਗਿਆ ਹੁੰਦਾ ਲੋਕ ਫੋਨ ਦਾ ਉਹ ਵੀ ਚੇਂਜ ਕੀਤਾ।
ਹਾਂਜੀ ਬੱਚੇ ਬੜੇ ਤੇਜ਼ ਨੇ ਜੀ ਅੱਜ ਕੱਲ੍ਹ ਉਹ ਪਤਾ ਨੀ ਕਿੱਥੇ ਨਾ ਕਿੱਥੇ ਕੱਢ ਲੈਂਦੇ ਨੇ ਲੋਕ।
ਹੋਰ ਪਤਾ ਨੀ ਕਿੱਥੋਂ ਦੀ ਜਾ ਕਿ ਇਹਨਾਂ ਨੇ ਲੋਕ ਵੀ ਖੋਲ੍ਹ ਲਿਆ ਚਲੋ ਖੋਲ੍ਹ ਲਿਆ ਚਲ ਕੋਈ ਨਹੀਂ ਬੱਚਾ ਚਲਾਂਦੇ ਦੱਸ ਮਿੰਟ। ਤਾਂ ਉਹਨਾਂ ਬੜਾ ਹੀ ਖ਼ਰਾਬ ਬੋਤ ਜੈਦਾ ਮਤਲਬ ਚਲੀ ਨਹੀਂ ਰਿਹਾ ਸੀ ਮੈਂ ਕੱਲ ਤੇ ਮਤਲਬ ਕੀ ਮੈਨੂੰ ਕੁਛ ਕੰਮ ਸੀਗਾ ਫੋਨ ਤੇ ਕੁਛ ਕੰਮ ਕਰਨਾ ਸੀ। ਤੇ ਫੋਨ ਓਨ ਕੀਤਾ ਉਹ ਤੇ ਓਨ ਈ ਨਾ ਹੋਏ‌। ਨੈਟ ਚਲਾਇਆ ਤੇ ਨੈਟ ਵੀ ਨਾ ਚੱਲੇ ਬੋਤ ਜੈਦਾ ਹੈਂਗ ਹੀ ਹੋਨ ਅਟਕ ਅਟਕ ਕੇ ਚੱਲ ਰਿਹਾ ਸੀ ਫੋਨ ਤੇ ਫੇਿਰ
ਹਮ।
ਮੈਂ ਦਿਖਾਇਆ ਸੀ ਉਹ ਤੇ ਇਹੀ ਕਹਿ ਰਹੀ ਸੀ ਕਿ ਨਾ ਸਟੋਰਜ ਬੋਤ ਜੈਦਾ ਤਾਂ ਫੁੱਲ ਹੋ ਗਈ ਏ।
ਹਾਂਜੀ ਹਾਂਜੀ।
ਤੇ ਸਟੋਰੇਜ ਫੁੱਲ ਕਾਰਨ ਉਹ ਕਹਿੰਦੇ ਵੀ ਤੁਹਾਨੂੰ ਤੁਸੀਂ ਯਾ ਤੇ ਨਵਾਂ ਲੈ ਲਓ ਫਿਰ ਮੈਂ ਇਹ ਸੋਚ ਰਹੀ ਸੀ ਇਹ ਫੋਨ ਨੂੰ ਤੇ ਸਾਈਡ‍ ਰੱਖਦਾਂਗੇ ਬੀ ਚਲੋ ਬ ਜੇ ਹੁਨ ਆਦਤ ਪੈ ਗਈ ਹੁਨ ਆਦਤ ਹੌਲੀ ਹੌਲੀ ਛੁਟਦੀ ਹੈ ਬੱਚਿਆਂ ਦੀ ਐਵੇ। ਛੇਤੀ ਤੇ ਛੁੱਟਦੀ ਨਹੀਂ ਤਾਂ ਫੇਰ ਮੈਂ ਕਿਹਾ ਮੈਂ ਨਵਾਂ ਫੋਨ ਹੀ ਲਵਾਂਗੀ ਵੀ ਜੈਦਾ ਮਹਿੰਗਾ ਵੀ ਨਾ ਹੋਏ। ਹਨਾ ਤੇ ਕਿਉਂਕਿ ਸਸਤੇ ਫੋਨ ਤੇ ਇੰਨਾ ਚਿਰ ਚੱਲਦੇ ਨੀ ਹੈਗੇ।
ਹਾਂਜੀ ਓਹੀ ਗੱਲ ਏ ਨਾ ਸਸਤਾ ਮਹਿੰਗਾ ਰੋਏ ਇੱਕ ਵਾਰ ਸਸਤਾ ਰੋਏ ਵਾਰ ਵਾਰ।
ਹਾਂ ਤਾਂ ਹੀ ਤੇ ਨਾ ਵੀ ਫਿਰ ਤਾਂ ਕਰਕੇ ਮੈਂ ਕਿਹਾ ਵੀ ਚਲੋ ਇੱਕ ਵਾਰ ਪੁੱਛਦੀ ਆਂ ਫੋਨ ਲੈਣਾ ਸੀ ਕੋਈ ਕੰਪਨੀ ਨੀ ਪਤਾ ਲੱਗ ਰੀ ਮੈਨੂੰ। ਮੈਂ ਤੇ ਪੰਦਰਾਂ ਹਜ਼ਾਰ ਤੱਕ ਦਾ ਈ ਲੈ ਸਕਦੀ ਇਸ ਤੋਂ ਮਹਿੰਗਾ ਨਹੀ ਲੈ ਸਕਦੀ।
ਤੇ ਤੁਸੀਂ ਕੋਈ ਕੰਪਨੀ ਸੋਚੀ ਵੈਸੇ?
ਮੈਨੂੰ ਏਨਾ ਪਤਾ ਹੁੰਦਾ, ਮੈਂ ਤੁਆਨੂੰ ਥੋੜੀ ਫੋਨ ਕਰਦੀ ਫੇਰ।
ਅ ਦੇਖੋ ਜੀ ਪੰਦਰਾਂ ਹਜ਼ਾਰ ਤੱਕ ਤਾ ਠੀਕ ਠਾਕ ਮੋਬਾਇਲ ਆ ਜਾਣਗੇ, ਪਰ ਓ ਪੱਕਾ ਨੀ ਏ ਕਿ ਹੈਂਗ ਨੀ ਹੋਣਗੇ। ਥੋੜ੍ਹੇ ਹੋਰ ਮਤਲਬ ਪੰਜ ਹਜ਼ਾਰ ਤੱਕ ਤੁਸੀਂ ਹੋਰ ਕਰ ਸਕਦੇ ਓ ਵੀਹ ਹਜ਼ਾਰ ਤੱਕ ਵਦੀਆ ਮੋਬਾਈਲ ਆ ਜਾਂਦੇ ਨੇ। ਵੈਸੇ ਤਾਂ ਮੈਂ ਰਿਕਮੈਂਡ ਕਰਾਂਗਾ ਤੁਸੀਂ ਸੈਮਸੰਗ ਦਾ ਮੋਬਾਇਲ ਲੋ।
ਅੱਛਾ, ਸੈਮਸੰਗ ਸੈਮਸੰਗ ਤੇ ਸਾਡੇ ਪਾਜੀ ਨੇ ਵੀ ਲਿਤਾ ਹੋਆ ਸੀ ਓ ਤੇ ਓ ਤੇ ਓ ਜਮਾਂ ਈ ਬੇਕਾਰ ਹੈਗਾ ਸੈਮਸੰਗ ਦਾ ਤੇ। ਜੀ ਚਲਦਾ ਠੀਕ ਏ, ਚਲਦਾ ਤੇ ਠੀਕ ਏ ਮੈਂ ਐਂਜ ਨੀ ਕੇਂਦੀ ਕਿ ਕੰਪਨੀ ਬਕਾਰ ਏ ਚ ਕੰਪਨੀ ਚੰਗੀ ਏ ਕਿੰਨੀਆਂ ਚੀਜ਼ਾਂ ਵਦੀਆ ਚੱਲਦੀਆਂ ਨੇ ਸੈਮਸੰਗ ਦੀ ਸਾਡੇ ਕੋਲ ਓ ਕੀ ਨਾਮ ਐ ਐੱਲ ਈ ਡੀ ਵੀ ਹੈਗੀ ਐ ਤੇ ਮਸ਼ੀਨ ਵੀ ਹੈੱਗੀ ਏ ਕੱਪੜੇ ਧੋਣ ਆਲੀ। ਓ ਵੀ ਸੈਮਸੰਗ ਦੀ ਹੈਗੀ ਐ ਹਾਂਜੀ ਅ ਤੇ ਤਾਂ ਫੇਰ ਮੈਂ ਕੇਆ ਵੀ ਸੈਮਸੰਗ ਦਾ ਤੇ ਫੋਨ ਹੈਗਾ ਸੀ, ਫੋਨ ਤੇ ਬੋਤ ਜ਼ਿਆਦਾ ਹੈਂਗ ਹੁੰਦ ਦੈ, ਹੁਨ ਐ ਨੀ ਪਤਾ ਨਾ ਓ ਪੁਰਾਨਾ ਸ਼ਾਇਦ ਮੋਡਲ ਹੋਏ ਤਾਂ ਕਰਕੇ ਵੀ ਹੋ ਸਕਦੈ। ਅਸੀਂ ਤੇ ਬੜ ਤਿੰਨ-ਚਾਰ ਸਾਲ, ਤਿੰਨ ਨੀ ਛੇ ਸਾਲ ਪੇਲਾਂ ਲਿੱਤਾ ਸੀ ਓ ਫੋਨ।
ਹਾਂਜੀ ਤੁਸੀਂ ਆਈ ਦੇਖ ਲੋ ਛੇ ਸਾਲ ਤੁਸੀਂ ਪੇਲਾਂ ਮੋਬਾਈਲ ਲਿੱਤਾ ਆਜ ਤੱਕ ਚੱਲਦਾ ਪਯਾ ਫੋਨ। ਮਤਲਬ, ਹਾ ਵਦੀਆ ਤਾਂ ਹੈ ਈ ਐ ਵੈਸੇ ਮੋਬਾਇਲ ਦੀ ਇੰਨੀ ਲਾਈਫ ਹੁੰਦੀ ਐ ਪੰਜ-ਛੇ ਸਾਲ। ਏਸ ਤੋ ਜਾਦਾ ਚੱਲਦੇ ਵੀ ਨੀ ਪਰ ਸੈਮ ਏ ਨਾ ਕਿ ਐ ਕੰਪਨੀ ਦਾ ਥੋੜਾ ਨਾਮ ਵੀ ਏ। ਏਨਾਂ ਦਾ ਕੈਮਰਾ ਵਦੀਆ ਹੁੰਦੀ ਏ, ਵਦੀਆ ਹੁੰਦਾ ਏ ਤੇ ਬੈਟਰੀ ਲਾਈਫ ਵੀ ਵਦੀਆ ਹੁੰਦੀ ਐ। ਤੇ ਨਾਲ ਦੀ ਨਾਲ ਨਾ ਐ ਅਪਨੇ ਮੋਬਾਇਲ ਦੇ ਸੋਫਟਵੇਅਰ ਅਪਡੇਟ ਵੀ ਦੇਂਦੇ ਨੇ ਪੰਜ-ਛੇ ਸਾਲ ਦਾ।
ਜਿਵੇਂ ਕਿ ਦੂਜੀ, ਦੂਜੀ ਕੰਪਨੀਆਂ ਹੋਂਦੀਆਂ ਨੇ। ਓ ਸਿਰਫ ਦੋ ਤਿੰਨ ਸਾਲ ਦਾ ਦੇਂਦੀਆਂ ਨੇ ਸੋਫਟਵੇਅਰ ਅਪਡੇਟ ਜਿਵੇਂ ਹੁਨ ਮੇਰੇ, ਮੇਰੇ ਕੋਲ ਓਪੋ ਦਾ ਮੋਬਾਈਲ ਐ, ਏਦੇ ਮਸਾਂ ਈ ਮੇਰੇ ਇੱਕ ਸਾਲ ਤੱਕ ਅਪਡੇਟ ਆਇਆ ਸੀ, ਐਡਰਾਇਡ ਟੈਨ ਤੋਂ ਬਾਦ ਐਂਡਰਾਇਡ ਇਲੇਵਨ ਦਾ ਅਪਡੇਟ ਆਇਆ, ਉਸ ਤੋਂ ਬਾਦ ਕੋਈ ਅਪਡੇਟ ਈ ਨੀ ਆਇਆ। ਪਰ ਜੇੜਾ ਮੇਰੀ ਮੰਮੀ ਦੇ ਕੋਲ ਫੋਨ ਸੀ, ਓਨਾ ਲਿੱਤਾ ਸੀ ਦੋ ਹਜ਼ਾਰ ਉੱਨੀ 'ਚ। ਤੇ ਓਦਾ ਦੋ ਹਜ਼ਾਰ ਤੇਈ ਤੱਕ ਅਪਡੇਟ ਆਂਦੇ ਸੀ। ਤੇ ਅੱਜ ਤੱਕ ਵੀ ਚੱਲਦਾ ਪਯਾ ਹੈਂਗ ਹੁੰਦੈ ਹੁਨ ਵੀ ਪਰ ਚੱਲਦਾ ਪਯਾ। ਤਾਂ ਦੋ ਹਜ਼ਾਰ ਉੱਨੀ ਤੋਂ ਲੈ ਕੇ ਦੇਖਲੋ ਛੱਬੀ ਚੱਲਦਾ ਪਯਾ ਸੱਤ ਸਾਲ ਹੋ ਗੇ। ਮਤਲਬ ਕੋਲ ਸੁਨਨ ਅਸਤੇ ਤੇ ਮਾੜਾ ਕੋਈ ਨੀ।
ਹੂੰ, ਨਈ-ਨਈ ਮੈਂ ਤੇ ਕੋਲ ਸੁਨਨ ਵਸਤੇ ਈ ਲੈਂਨਾ ਕਿਉਂਕਿ ਦੇਖੋ ਕਾਮ ਤੇ ਏ ਫੋਨ ਵਿੱਚ ਵੀ ਆਂਦਾ ਰਏਗਾ‌।
ਹਾਂਜੀ, ਵੈਸੇ ਬੱਚੇਆਂ ਦੇ ਜੇ ਗੇਮਾਂ ਖੇਡਨੀਆਂ ਤੁਸੀਂ ਐ ਮੋਬਾਇਲ 'ਚ ਗੇਮਾਂ ਦੇ ਦੇਨਾ ਪੁਰਾਨੇ ਮੋਬਾਇਲ 'ਚ। ਨਾ ਚੱਲੇਗਾ ਜਾ, ਨਾ ਚੱਲੇਗਾ ਵੈਸੇ ਤੁਸੀਂ ਕੇਂਦੇ ਓ ਹੈਂਗ ਈ ਹੁੰਦੈ। ਨਾ ਜਲਦੀ ਚੱਲੇਗਾ, ਨਾ ਬੱਚੇ ਕੱਲਪ ਜਾਨਗੇ ਬੱਚੇ ਵੀ ਓ ਚਲਾਏਂਗੇ ਨੀ ਫੋਨ ਫੇਰ।
ਹਾਂਜੀ-ਹਾਂਜੀ ਐ ਤੇ ਹੈ। ਨੀ ਇਨਾ ਵੀ ਹੈਂਗ ਨੀ ਹੁੰਦਾ ਨਾ, ਥੋੜਾ ਜਾ ਤੇ ਠੀਕ ਹੈਗਾ ਐ। ਮੈਂ ਤੇ ਏਨੂੰ ਬੰਦ ਕਰਕੇ ਰੱਖਦਾਂਗੀ ਸਾਈਡ ਤੇ ਜੇ ਥੋੜਾ ਥੋੜਾ ਕਾਮ ਕਰਨਾ ਹੋਏਗਾ ਚਲੋ ਇ ਫੋਨ ਲੈ ਲਾਂਗੇ ਉਸ ਟਾਈਮ ਤੇ।
ਬੱਚਿਆਂ ਨੂੰ ਦੇ ਦਿੰਦਾ ਕਿ ਬੱਚੇ ਜਿਵੇਂ ਸਕੂਲ ਦਾ ਕੰਮ ਆਉਂਦਾ ਹੈ
ਹਾਂਜੀ ਹਾਂਜੀ ਉਹੀ ਸੋਚ ਰਹੀ ਸੀ ਬਾਕੀ ਆਪਣੇ ਕੰਮ ਵਾਸਤੇ ਮੈਂ ਕਿਹਾ ਵੀ ਚਲੋ ਦੂਰ ਗੱਲਾਂ ਵੀ ਕਰਨੀਆਂ ਜ਼ਰੂਰੀ ਹੁੰਦੀਆਂ ਨੇ ਕਿਉਂਕਿ ਦੇਖੋ ਸਾਰੇ ਰਿਸ਼ਤੇਦਾਰ ਅੱਜ ਕੱਲ੍ਹ ਦੂਰ ਹੀ ਰਹਿੰਦੇ ਨੇ
ਹਾਂਜੀ
ਤੇ ਫੇਰ
ਕਦੇ ਕਦੇ ਵੀਡੀਓ ਕਾਲ ਕਰਨ ਦਾ ਵੀ ਦਿਲ ਕਰਦਾ ਹੈ ਫੇਿਰ ਉਹਦੇਤੇ ਵਾਸਤੇ ਵੀ ਕੈਮਰਾ ਵਧੀਆ ਚਾਹੀਦਾ ਹੈ ਤੇ ਕੈਮਰਾ ਵੀ ਤੁਸੀਂ ਸੈਮਸਗ ਮੋਬਾਇਲ ਚ ਤੁਹਾਨੂੰ ਵਧੀਆ ਮਿਲ ਜਾਏਗਾ ਕੈਮਰਾ ਮਤਲਬ ਤੁਸੀਂ ਜੇ ਪੰਦਰਾਂ ਤੋਂ ਵੀਹ ਹਜ਼ਾਰ ਦੀ ਰੇਂਜ ਤੁਹਾਡੀ ਹੈ ਨਾ ਤੁਸੀ ਤੁਹਾਡ ਬੜੇ ਕੋ ਉਹ ਹੋ ਜਾਣਗੇ ਤੁਹਾਡੇ ਕੋਲ ਕੀ ਕਹਿੰਦੇ ਨੇ ਉਹਨੂੰ ਅਹ ਬਹੁਤ ਸਾਰੇ ਤੁਹਾਡੇ ਓਪਸ਼ਨ ਹੋ ਜਾਣਗੇ ਤੁ ਤੁਸੀਂ ਬੜੇ ਸਾਰੇ ਕੰਪਨੀਆਂ ਦੇਖ ਸਕਦੇ ਹੋ ਵੈਸੇ ਤਾਂ ਮੈਂ ਤੁਹਾਨੂੰ ਰਿਕਮੈਂਡ ਕਰਾਂਗਾ ਤੁਸੀਂ ਓਪੋ ਰੀਅਲਮੀ ਜਾਂ ਸੈਮਸੰਗ ਦਾ ਮੋਬਾਇਲ 'ਚ ਕੋਈ ਲੈਣਾ ਜੈ ਲੈਣਾ ਹੈ ਤੇ ਬਾਕੀ ਜੇ ਤੁਹਾਡੀ ਰੇਂਜ ਥੋੜੀ ਜ਼ਿਆਦਾ ਜਾਂਦੀ ਹੈ ਤੁਸੀਂ ਆਈਫੋਨ ਲੈ ਸਕਦੇ ਹੋ ਉਹਦਾ ਤਾਂ ਫਿਰ ਕੋਈ ਹੈ ਹੀ ਨਹੀਂ ਆਈਫੋਨ ਤਾਂ ਫਿਰ ਉਸ ਤੋਂ ਉਤੇ ਕੋਈ ਗੱਲ ਹੀ ਨਹੀਂ ਆਈਫੋਨ ਦੇ ਉੱਤੇ ਤੇ
ਹਮ ਇਹ ਤੇ ਹੈ ਨਹੀਂ ਕੋਈ ਨਹੀਂ ਮੈਂ ਫਿਰ ਨਾ ਕਹਾਂਗੀ ਕਿ ਉਓਹੀ ਤੁਸੀਂ ਸੈਮਸ ਸੰ ਦੇਈ ਲੈ ਲ ਲੋ ਕਿਉਂਕਿ ਸੈਮਸੰਗ ਦੇ ਚਲੋ ਤੁਸੀਂ ਦੱਸ ਰਹੇ ਹੋ ਕੰਪਨੀ ਤਾਂ ਵੈਸੇ ਵਧੀਆ ਹੈ ਸੈਮਸੰਗ ਦੀ ਅਸੀ ਐਸੇ ਗੱਲ ਨਹੀਂ ਕੰਪਨੀ ਵਧੀਆ ਨਹੀਂ ਹੈ
ਕਿ ਦੇ ਲੈਣਾ
ਦੇਖੋ ਇਸ ਟਾਈਮ ਤੇ ਮੇਰੇ ਕੋਲ ਪੰਦਰਾਂ ਹਜ਼ਾਰ ਹੀ ਹੈਗੇ ਨੇ ਪੰਜ ਹਜ਼ਾਰ ਤੇ ਫਿਰ ਅਰੇਂਜ ਕਰਨੇ ਔਖੇ ਨੇ ਨਾ ਫਿਰ ਪੰਜ ਹਜ਼ਾਰ ਦੀ ਆਪ ਕਿਛਤ ਤਾਂ ਬਣ ਲਾਂਗੇ ਦੇਖੋ ਇੰਨੇ ਛੇਤੀ ਸਾਡੇ ਕੋਲ ਪੈਸੇ ਨਹੀਂ ਕੱਢੇ ਜਾਣੇ ਦੇਖੋ ਜਿਨਾਂ ਕੋਲ ਜਿਹੜੇ ਬੰਦੇ ਚੰਗਾ ਕੰਮ ਕਰ ਰਹੇ ਹੁੰਦੇ ਨੇ ਉਹਨਾਂ ਕੋਲ ਦੇਖੋ ਕੱਢ ਲੈਣਗੇ ਜਿਹੜੇ ਬੰਦੇ ਆਪ ਵੀ ਦਿਹਾੜੀ ਵਗੈਰਾ ਕਰ ਰਹੇ ਹੁੰਦੇ ਨੇ ਉਹਨਾਂ ਕੋਲ ਕੱਢਣੇ ਬਹੁਤ ਔਖੇ ਹੋ ਜਾਂਦੇ ਨੇ
ਸਹੀ ਗੱਲ ਹੈ
ਹਮ ਤਾਂ ਕਰਕੇ ਅਸੀਂ ਅਹ ਪੰਦਰਾਂ ਹਜ਼ਾਰ ਤੇ ਚਲੋ ਕੈਸ਼ ਦੇ ਦਾਂਗੇ ਤੁਹਾਡੇ ਕੋਈ ਨੋਨ ਵਿੱਚ ਦੁਕਾਨ ਵਗੈਰਾ ਹੋਵੇ ਤੇ ਦੱਸ ਦਿਓ ਸਾਨੂੰ
ਹਾਂਜੀ ਇਹ ਜਿਹੜੀ ਹੈ ਨੀ ਅ ਚੁੰਗੀ
ਗਲੀ ਹਾਂਜੀ ਹਾਂਜੀ ਗਲੀ ਤੋਂ ਬਾਹਰ ਆਪਣੇ
ਹਾਂਜੀ ਹਾਂਜੀ ਚੁੰਗੀ ਉਹਦੇ ਤੋਂ ਪਹਿਲਾਂ ਨਾ ਦੁਕਾਨ ਆਉਂਦੀ ਹੈ ਏ ਬੀ ਸੀ ਮੋਬਾਇਲ ਕੰਪਨੀ ਦੇ ਨਾਂ 'ਤੇ ਹੈ
ਅੱਛਾ ਅੱਛਾ
ਮੈਂ ਉਹਦੇ ਕੋਲੋਂ ਪੁੱਛਿਆ ਤੁਸੀਂ ਏ ਬੀ ਸੀ ਕਿਉਂ ਲਿਖਿਆ ਕਹਿੰਦੇ ਬੱਸ ਮੈਨੂੰ ਵਧੀਆ ਲੱਗਿਆ ਮੈਂ ਏ ਬੀ ਸੀ ਰੱਖ ਲਿਆ ਮ ਨ ਵਧੀਆ ਨਾਮ ਵੀ ਇਹ ਵੀ ਸੀ ਤੇ ਉਹਦੇ ਲ ਜਾ ਕੇ ਮੇਰਾ ਨਾਂ ਲੈ ਦੇਨਾ ਉਹ ਤੁਹਾਨੂੰ ਦਿਖਾ ਦੇਗਾ ਵਧੀਆ ਵਧੀਆ ਮੋਬਾਇਲ
ਅੱਛਾ ਅੱਛਾ ਕੋਈ ਨੀ ਜੇ ਹੋ ਸਕੇ ਅਸੀਂ ਤੁਹਾਨੂੰ
ਇੱਕ ਗੱਲ ਕਹਿੰਨਾ, ਤੁਸੀਂ ਤੁਹਾਡਾ ਜਿਵੇਂ ਬਜਟ ਪੰਦਰਾਂ ਹਜਾਰ ਹੀ ਹੈ ਤੁਸੀਂ ਜ਼ਿਆਦਾ ਉੱਤੇ ਨਾ ਜਾਣਾ ਉ ਤਾਂ ਕਹਿਣਗੇ ਕੋਈ ਨੀ-ਕੋਈ ਨੀ, ਤੁਸੀਂ ਕਿਸ਼ਤਾ ਹੀ ਕਰੀਆਂ ਨੇ ਦੇ ਦੇਣਾ ਆਰਾਮ ਨਾਲ।
ਪਰ ਤੁਸੀਂ ਥੋੜ੍ਹਾ ਦੇਖ ਕੇ ਹੀ ਚਲਣਾ ਕਿਉਂਕਿ ਤੁਸੀਂ ਬਾਅਦ ਚ ਆਪਣੇ-ਆਪ ਹੀ ਦੇਣੇ ਨੇ ਪੈਸੇ ਫਿਰ
ਅੱਛਾ-ਅੱਛਾ, ਚਲੋ ਠੀਕ ਹੈ ਵੀਰ ਜੀ ਫ਼ੋਨ ਕਰ ਦਾਂਗੀ ਫਿਰ ਮੈਂ।
ਹਾਂਜੀ, ਠੀਕ ਹੈ, ਓਕੇ ਜੀ ਸਤਿ ਸ਼੍ਰੀ ਅਕਾਲ।